ਦੀਦੀ ਕਿਵੇਂ ਆ?
ਠੀਕ ਆਂ ਤੁਸੀ ਸੁਣਾਓ?
ਬਸ ਮੈਂ ਵੀ ਵੜੀਆ। ਹੋਰ ਜੀਜਾ ਕੀ ਕਰਦਾ ਹੈਗਾ?
ਕੁਛ ਨੀ ਓ ਤਾਂ ਘੁੰਮਣ ਗਿਆ।
ਘੁੰਮਣ ਕਿੱਥੇ ਗਏ?
ਜੋੜਦਾਰ ਪਾੜਾਂ ਚ।
ਅੱਛਾ ਪਾੜਾਂ ਚ ਗਏ। ਤੁਸੀ ਨੀ ਗਏ?
ਨਾ ਨਾ।
ਜੀਜਾ ਟਰੈਵਲ ਕਿੱਥੋਂ ਕਰਦਾ ਹੈਗਾ? ਚੂੜਦਾਰ ਚ।
ਕਿੱਥੋਂ ਕਰਦੇ ਚੂੜਦਾਰ ਚ ਕਰਦੇ ਆ।
ਨਈ ਮਤਲਬ ਟਰੈਵਲਿੰਗ ਮਤਲਬ ਬੱਸ ਚ ਟਰੈਵਲ ਕਰਦਾ ਯਾਂ ਫ ਫਿਰ ਗੱਡੀ ਚ ਗਿਆ। ਅੱਛਾ ਫਿਰ ਤੁਸੀ ਕਿਉਂ ਨੀ ਗਏ? ਹੋਰ ਕੌਣ ਕੌਣ ਗਿਆ ਹੈਗਾ?
ਓਹ ਤਾਂ ਅਪਣੇ ਦੋਸਤਾਂ ਨਾਲ ਗਏ ਸੀ। ਤੇ ਮੈਨੂੰ ਕਹਿੰਦੇ ਕਿ ਆਪਾਂ ਬਾਦ ਚ ਚਲਾਂਗੇ। ਮੈਂ ਰਸਤਾ ਦੇਖ ਕੇ ਆ ਜਾਂਦਾ ਐ। ਬਸ ਐਵੇਂ ਨੀ ਗੇ। ਗਰਮੀ ਹੁੰਦੀ ਸੀ ਏਨੀ। ਓਥੇ ਤਾਂ ਠੰਢ ਪਈ ਆ ਪਰ। ਜੈਕਟ ਜੂਕਟ ਪਾ ਕੇ ਗਏ ਆ।
ਹਾਂ ਓਥੇ ਤ ਠੰਡੀ ਹੁੰਦੀ ਹੈਗੀ। ਔਰ ਮੋਸੀ ਜੀ ਠੀਕ ਹੈ।
ਠੀਕ ਐ।
ਔਰ ਮੋਸਾ ਜੀ ਠੀਕ ਹੈਗੇ?
ਸਭ ਠੀਕ ਹੈਗੇ।
ਔਰ ਤੁਹਾਡੇ ਦੇਵਰ ਜੀ ਠੀਕ ਹੈਗੇ?
ਹਾਂ ਠੀਕ। ਤੁਸੀ ਸੁਣਾਓ।
ਬਸ ਅੱਸੀ ਵੀ ਠੀਕ ਹੈਗੇ। ਤੁਹਾਡੀ ਕਿੱਟੂ ਥੋਨੂੰ ਯਾਦ ਕਰਦੀ ਹੈਗੀ।
ਕੋਈ ਨੀ ਮਾਰਾਂਗੇ ਚੱਕਰ।
ਕਦੋਂ ਆਵਾਂਗੇ ਫੇਰ ਤੁਸੀ?
ਦੇਖਾਂ ਜੇ ਜੁਲਾਈ ਚ ਭੇਜਦਾ ਦੋ ਤਿੰਨ ਜੁਲਾਈ ਨੂੰ ਆਵਾਂਗੇ।
ਦੋ ਤਿੰਨ ਜੁਲਾਈ ਨੂੰ ਆਵਾਂਗੇ। ਮੈਨੂੰ ਵੀ ਨਾਨਕੇ ਕੋਲੇ ਜਾਣਾ ਸੀ। ਬਸ ਮੈਂ ਵੀ ਤੁਹਾਡੀ ਓ ਵਾ ਵਾਟ ਦੇਖਦੀ ਹੈਗੀ।
ਗਈ ਨੀ ਤੂੰ। ਤੂੰ ਤਾਂ ਅੱਜ ਜਾਣਾ ਸ
ਜਾਣਾ ਸੀ ਤਾ ਆਪਾ ਦੇ ਭਾਈ ਕਹਿੰਦਾ ਕਿ ਅਸੀ ਕੱਲ ਚੱਲਾਂਗੇ ਕਾਰ ਚ।
ਬਸ ਭਾਈ ਤਾਂ ਐਵੇਂ ਈ ਬੋਲੂਗਾ। ਓ ਨੀ ਲੈ ਕੇ ਜਾਊਗਾ। ਬਸ ਤੂ ਐਥੇ ਈ ਮੌਜ ਮਾਰ।
ਭਾਈ ਤ ਤਿੰਨ ਹਫ਼ਤੇ ਹੋਗੇ ਬੋਲਦਾ ਹੈਗਾ ਕੀ ਅੱਜ ਲੇਕੇ ਜਾਣਾ ਹੈ ਕੱਲ ਲੇਕ ਕੇ ਜਾਣਾ ਹੈ ਪਰ ਆ ਜਾਂਦਾ ਈ ਨੀ ਲੈ ਕੇ। ਮਾਮਾ ਮਾਮਾ ਵੀ ਬੋਲਦਾ ਹੈਗਾ ਸੀ। ਕਿ ਮੈਂ ਭੇਜਦਾ ਐਂ ਡਰਾਈਵਰ ਨੂੰ। ਤੂ ਔਦੇ ਨਾਲ ਆਜੀ। ਫਿਰ ਮੈਂ ਬੋਲਿਆ ਨਾ ਹੀ ਬਸ ਭਾਈ ਨਾਲ ਈ ਆ ਜਾਗੀ
ਮਾਮੇ ਨੂੰ ਜਾਦਾ ਚਾਅ ਲੱਗਿਆ। ਮਾਮੇ ਨੂੰ ਜਾਦਾ ਚਾਅ ਲੱਗੇਆ ਜੋ ਡਰਾਈਵਰ ਨੂੰ ਭੇਜਣ ਗਾ।
ਪਤਾ ਨੀ ਮਾਮਾ ਕਹਿੰਦਾ ਸੀ ਪਰ ਮੈਂ ਭੇਜਦਾ।
ਕੇੜਾ ਡਰਾਈਵਰ ਮਾਮੇ ਦਾ ਡਰਾਈਵਰ ਐ ਕੇ?
ਮਾਮਾ ਕੈਨਾ ਸੀ ਮੈਂ ਓ ਮਾਮੇ ਨੇ ਰਿਸ਼ਤਾ ਨੀ ਕਰਾਇਆ ਹੈਗਾ ਸੀ ਸਾਡੇ ਪੜੋਸ ਚ।
ਅੱਛਾ ਉਹਨਾਂ ਨੂੰ ਭੇਜਣ ਕੇ
ਉਹ ਦਾ ਫੁਫਾ ਨੀ ਹੈਗਾ ਫ
ਅੱਛਾ
ਵੋ ਨਾ ਕੁਰਸ਼ੇਤਰਾ ਕੁਛ ਕੰਮ ਕਰਦੇ ਸੀ ਤੋ ਮਾਮਾ ਬੋਲਦਾ ਐ ਕਿ ਵੋ ਪਿੰਡੋ ਹੋ ਕੇ ਮੈਨੂੰ ਵੀ ਲੇ ਜਾਂਦੇ। ਫਿਰ ਮੈਨੂੰ ਨਾ ਕਰਦੀ। ਮੈਂ ਖਾ ਮਾਮਾ ਮੈਂ ਭਾਈ ਕੋਲ ਈ ਆ ਜਾਨੀ ਆ।
ਭਾਈ ਨਾਲ
ਹਾਂ, ਭਾਈ ਨਾਲ ਈ ਆ ਜਾਂਗੇ। ਹੋਰ ਮੋਸਾ ਜੀ ਕੀ ਕਰਦੇ ਹੈਗੇ?
ਕੁੱਝ ਨੀ ਔ ਤਾਂ ਗਏ ਸੀ ਕਿਤੇ ਐਥੇ ਨਾ ਇੱਕ ਪਰਸੋ ਨਾ ਇੱਕ ਆਦਮੀ ਦੀ ਡੈਥ ਹੋਗੀ। ਫੇਰ ਅੱਜ ਓਨਾਂ ਦੇ ਸੀ। ਓ ਤਾਂ ਅੱਜ ਓ ਤਾਂ ਪਾਪਾ ਜੀ ਤਾਂ ਅੱਜ ਓਥੇ ਗਏ ਆ। ਚੰਡੀਗੜ, ਪੀ ਜੀ ਆਈ ਚ ਲੰਗਰ ਦੇਣ।
ਅੱਛਾ ਅੱਛਾ ਲੰਗਰ ਦੇਣ।
ਹੂੰ। ਸੰਡੇ ਹੈਗਾ ਨਾ ਅੱਜ
ਹਾਂ, ਸੰਡੇ ਹੈਗਾ ਅੱਜ। ਚਲੋ ਤੁਸੀ ਤਾਂ ਕਾਰ ਵੀ ਲੈਣੀ ਸੀ। ਫਿਰ ਕਦੋਂ ਲੈਣੀ ਐ ਕਾਰ?
ਬਸ, ਤੈਨੂੰ ਤਾਂ ਪਤਾ ਈ ਹੈਗਾ ਪਰਸੋਂ ਲੈਣ ਗਏ ਸੀ।
ਹੂੰ। ਤੁਹਾਡੇ ਪੜੋਸ ਚ ਕੇੜੇ ਦੀ, ਕੇੜੇ ਬਾਬੇ ਦੀ ਡੈਥ ਹੋਗੀ।
ਬ ਡੈਡੀ ਦਾ ਦੋਸਤ ਸੀ ਓਹ। ਔਦੀ ਡੈਥ ਹੋਗੀ। ਫਿਰ ਕੱਲ ਨੂੰ ਬੋਲਦੇ ਐ ਕਿ ਕੱਲ ਨੂੰ ਲੈ ਕੈਂਦੇ ਕਿ ਕੱਲ ਨੂੰ ਲੈ ਕੇ ਆਵਾਂਗੇ।
ਕਦ ਨੂੰ ਲੇ ਕੇ ਆਵਾਂਗੇ?
ਕਲ ਨੂੰ।
ਅੱਛਾ, ਕੱਲ ਨੂੰ ਲੇ ਕੇ ਆਵਾਂਗੇ ਫੇਰ ਤੇ ਤੁਹਾਡੇ ਕੋਲ ਪਾਰਟੀ ਹੋਗੀ। ਫਿਰ ਪਾਰਟੀ ਫਿਰ ਪਾਰਟੀ ਕਦੋਂ ਦੇਣੀ ਹੈਗੀ ਤੁਸੀ?
ਆਵਾਂਗੀ ਤਾਂ ਦੇਵਾਂਗੀ।
ਕਦੋਂ ਆਵਾਂਗੇ? ਫੇਰ ਤੁਸੀ ਆ ਜਓ ਨਾ ਜਲਦੀ ਜੀਜੇ ਨਾਲ
ਕੈ ਤਾ ਦਿੱਤਾ ਆ ਜਾਂਗੇ ਦੋ ਤਿੰਨ ਜੁਲਾਈ ਨੂੰ
ਅੱਛਾ। ਦੀਦੀ ਆਹ ਚੂੜੀਦਾਰ ਕਿੱਥੋਂ ਪੈਂਦਾ ਏ ਜਿੱਥੇ ਜੀਜਾ ਗਏ।
ਪਤਾ ਨੀ ਹਿਮਾਚਲ ਪ੍ਰਦੇਸ ਪੈਂਦਾ ਹੈਗਾ। ਬਰਵਾਲੇ ਤੋਂ ਸਾਢੇ ਸੱਤ ਘੰਟੇ ਦਾ ਰਸਤਾ ਐ।
ਅੱਛਾ। ਸਾਢੇ ਸੱਤ ਘੰਟੇ ਦਾ। ਔਰ, ਪਿੰਡਾਂ ਨੂੰ ਹੋ ਕੇ ਜਾਂਦੇ ਆ ਯਾ ਫਿਰ ਹਾਈਵੇ ਤੋਂ ਹੋ ਕੇ
ਓ ਨੀ ਮੈਨੂੰ ਪਤਾ। ਓ ਨੀ ਮੈਨੂੰ ਪਤਾ।
ਵਾਸੇ ਚੂੜੀਦਾਰ ਵਿੱਚ ਕੇੜਾ ਮੰਦਿਰ
ਮੈਂ ਜਦ ਜਾਵਾਂਗੀ ਨਾ ਤਾਂ ਤੈਨੂੰ ਸਾਰੀ ਪਾ ਦਾਂਗੀ ਡਿਟੇਲ ਚ, ਠੀਕ ਐ। ਹੁਣ ਤਾ ਮੈਂ ਗਈ ਨੀ।
ਤੁਸੀ ਨੀ ਗਏ। ਤੁਸੀ ਤੋ ਕਿੱਥੇ ਘੁੰਮਣੇ ਵੀ ਨੀ ਗਏ। ਹਨਾ ਸ਼ਾਦੀ ਤੋਂ ਬਾਦ।
ਹਾਂ। ਜਿਵੇਂ ਤੂੰ ਤਿੰਨ ਹਫ਼ਤੇ ਹੋਗੇ ਮਾਮੇਆਂ ਦੇ ਜਾ ਰੀ ਐਵੇ ਮੈਂ ਘੁੰਮਦੀ ਆਂ।
ਅੱਛਾ। ਫਿਰ ਤੁਸੀ ਕਦੋਂ ਜਾਣਾ ਏ ਘੁੰਮਣੇ ਘਾਮਣੇ
ਜਾਵਾਂਗੇ ਹੁਣ ਤਾਂ ਮੈਂ ਘਰ ਜਾਵਾਂਗੀ ਆ ਕੇ ਫੇਰ ਘੁੰਮਾਂਗੇ। ਸਰਦੀਆਂ 'ਚ ਅਸੀਂ ਜਾਵਾਂਗੇ ਸ਼ਿਮਲੇ
ਅੱਛਾ ਸਰਦੀਆਂ 'ਚ ਜਾਣਾ ਹੈਗਾ ਚਲੋ ਕੋਈ ਨੀ ਚਲੇ ਜਾਈਓ। ਅੱਛੀ ਬਾਤ ਹੈ ਘੁੰਮਣਾ ਫਿਰਨਾ ਵੀ ਚਾਈਦਾ ਹੈਗਾ।
ਘੁੰਮਾਂਗੇ ਤੋਂ ਹੈਈ।
ਹੋਰ ਦੱਸੋ ਕੀ ਕਰਦੇ ਹਲ ਹਾਂ ਗਰਮੀ ਨੂੰ ਤੋ ਹੱਦ ਕ ਕੀਤੀ ਪਈ ਐ। ਗਰਮੀ ਨੂੰ ਤਾਂ ਰੋਣੇ ਰਵਾਏ ਪਏ ਹੈਗੇ। ਬੱਚੇ ਵੀ ਐਵੇਂ ਕਰਦੇ ਹੈਗੇ ਮੰਮਾ ਗਰਮੀ ਮੰਮਾ ਗਰਮੀ।
ਆਪ ਤ ਤੇਰਾ ਤਾਂ ਹੁਣੇ ਵਿਆਹ ਵੀ ਨੀ ਹੋਇਆ ਬੱਚੇ ਕਿਹੜੇ ਕੇਹੜੇ ਬੱਚੇ ਤੈਨੂੰ ਮੰਮਾ ਕੈਂਦੇ?
ਮਤਲਬ ਪੜੋਸ ਦੇ ਬੱਚੇ ਆਪਣੀ ਮੰਮਾ ਨੂੰ ਕਹਿੰਦੇ ਮੰਮਾ ਗਰਮੀ ਮੰਮਾ ਗਰਮੀ। ਆ ਪੜੋਸ 'ਚ ਹੈਗੀ ਨੀ ਇਸ਼ੂ ਆਈ ਹੁਣੀ ਐ ਏ। ਆਪਣੀ ਨਾਨੀ ਕੋਲ ਹਾਂ-ਹਾਂ ਬੋਲਦੀ ਐ ਕੀ ਪ੍ਰਿਅੰਕਾ ਮਾਸੀ ਬਿਨਾ ਮੇਰਾ ਜੀ ਨੀ ਲੱਗਦਾ ਹੈਗਾ। ਬਸ ਓਹਦੀ ਨਾਲ ਓਹਦੀ ਨਾਨੀ ਬੋਤ ਖ਼ਰਾਬ ਹੈਗੀ ਉਹਨੂੰ ਝਿੜਕਦੀ ਹੈਗੀ।
ਪਤਾ ਹੈਗਾ ਮੈਨੂੰ ਮੈਮ
ਕਹਿੰਦੀ ਤੂੰ ਸਾਡਾ ਬਿੱਲ ਬੜਾ ਦੇਗੀ ਐ ਕਰ ਦੇਗੀ ਐਵੇਂ ਕਰ ਦੇਗੀ।
ਓ ਪ ਏਸੀ ਚਲਾਉਂਦੇ ਹੋਣੇ।
ਨਈ ਵੋ ਸ ਉਨਾਂ ਨੂੰ ਨਾ ਇੱਕ ਸਵੀਮਿੰਗ ਪੂਲ ਜਾ ਲਾ ਰੱਖਿਆ ਹੈ। ਓਹਦੇ ਮਾਮਾ ਨੂੰ।
ਅੱਛਾ।
ਓਹਦੇ ਵਿੱਚ ਪਾਣੀ ਪੂਣੀ ਭਰਿਆ ਹੋਗਾ ਇਸ਼ੂ ਨੇ। ਤੋਂ ਨਾਨੀ ਕੈਂਦੀ ਨਾਨੀ ਕਹਿੰਦੀ ਤੂੰ ਤੋ ਸਾ ਤੂੰ ਤੋ ਸਾਡਾ ਬਿਲ ਵੜਾਉਗੀ। ਤੂੰ ਤਾਂ ਸਾਡਾ ਖਰਚਾ ਕਰਾਉਣ ਆਉਂਦੀ ਐ।
ਅੱਛਾ।
ਫੇਰ ਐਵੇਂ ਐਵੇਂ ਕਰਕੇ ਕੈਂਦੀ ਇਸ਼ੂ ਕੀ ਨਾਨੀ ਬੋਤ ਖ਼ਰਾਬ ਹੈਗੀ। ਮਾਮੀ ਤੋ ਓਹਦੀ ਗਰ ਜਾਈ ਹੂਈ ਐ। ਆਪਣੇ ਮਾਇਕੇ ਕੋਲੇ ਜਾਈ ਹੋਈ ਹੈ ਵੋ ਤਾਂ। ਓਹਦੇ ਬੱਚੇ ਵੀ ਓਥੇ ਹੀ ਜਾਏ ਹੋਏ ਹੈ।
ਹੂੰਮ
ਫੇਰ ਵੇਬੀ ਅ ਇਸ਼ੂ ਹੋਰ ਤੋਂ ਅੱਜ ਚਲੀ ਜਾਣੀ ਸੀ ਆਪਣੇ ਕੋਰੇ ਘਰੇ।
ਅੱਜ ਜਾਵਾਂਗੇ।
ਹਾਂ ਅੱਜ ਓ ਜਾਵਾਂਗੀ ਮੈਂ ਅੱਜ ਆਪਣੇ ਘਰੇ।
ਇੱਕੀ ਤਰੀਕ ਹੈਗੀ ਅੱਜ।
ਹਾਂ ਅਰ ਓਹਦੀ ਮਾਮੀ ਵੀ ਸ਼ਾਇਦ ਅੱਜ ਹੀ ਆਊਗੀ।
ਜਾਨੂ-ਜਾਨੂ ਦਾ ਪਤਾ ਤੁਹਾਨੂੰ ਜਾਨੂ ਦੀ ਜਠਾਣੀ ਦਾ ਪਕਾ ਪਤਾ
ਅੱਛਾ ਜਾਨੂ ਉਨਾਂ ਦੀ ਜਠਾਣੀ ਕੋਲ ਤੋ ਹੈਗਾ ਵੀ ਮੁੰਡਾ ਸੀ ਪੈਲੇ ਵੀ।
ਅ ਬਸ ਇੱਕ ਹੋਰ ਕਰ ਲਿਆ।
ਅੱਛਾ ਦੋ ਹੋਗੇ ਓਹਨਾਂ ਕੋਲ ਹੈਂ ਔਰ ਜਾਨੂ ਕੋਲ ਕੀ ਹੈਗਾ ਦੀਦੀ?
ਜਾਨੂੰ ਕੋਲ ਥਾਇਰਾਇਡ ਹੈਗਾ।
ਓਹਨਾਂ ਕੋਲ ਬੱਚੇ ਨੀ ਹੈਗੇ।
ਕੈ ਕੈ ਤਾਂ ਦਿਆ ਉਨਾਂ ਨੂੰ ਥਾਈਰਾਇਡ। ਥਾਇਰਾਇਡ ਹੋਰਿਆ ਉਸਨੂੰ ਤਾਂ।
ਚੇ ਨੀ ਹੈਗੇ ਕੱਲ ਪੜੋਸ ਚ ਆਵੰਦੂ ਨੀ ਹੈਗੀ।
ਹਾਂ।
ਆ ਵੀ ਆਈ ਹੋਈ ਸੀ ਆਪਣੇ ਪ੍ਰੋਹਣੇ ਨਾਲ ਨਾਲ ਓਦਾ ਪੇਪ ਪਰ ਸੀ ਇਸ ਲਈ ਆਈ ਹੋਈ ਸੀ ਵਾ।
ਫੇਰ ਗ ਗੋ ਗੋਚ ਤੇ ਆਈ।
ਹਾਂ ਗੋਚ ਵੀ ਆਈ ਉੱਨੀਸ ਨੂੰ ਆਈ ਸੀ ਆਹ। ਫਿਰ ਬਿਸ ਚ ਉਹਦਾ ਪੇਪਰ ਸੀ, ਫਿਰ ਕੱਲ੍ਹ ਕੁਲ ਗਏ ਹੋਣੇ ਵੇ।
ਅੱਛਾ, ਪ੍ਰੋਹਣਾ ਵੀ ਇੱਥੇ ਹੀ ਸੀ?
ਹਾਂ ਪ੍ਰੋਹਣਾ ਵੀ ਇੱਥੇ ਹੀ ਸੀ ਪਰਸੋਂ ਆਏ ਹੋਣੇ ਸੀ ਵੇ। ਫਿਰ ਕੱਲ ਗਏ ਹੋਣਗੇ।
ਹੂੰ, ਗੱਡੀ ਚ ਆਏ ਹੋਣੇ?
ਹੂੰ, ਗੱਡੀ ਚ ਹੀ ਆਏ ਹੋਣੇ ਸੀ ਰਿੰਕਲ ਵੀ ਗਈ ਹੋਣੀ। ਕੱਲ੍ਹ ਗਈ ਹੋਣੀ ਸ਼ਾਇਦ। ਰਾਵੀ, ਯੁੱਗ ਵੀ ਗਿਆ। ਹੋਰ ਤੁਸੀਂ ਦੱਸੋ ਕਦੋਂ ਆਉਣੈ ਆ, ਗੇੜਾ-ਗੂੜਾ ਲੱਗੇਗਾ ਤੂ ਤੁਹਾਡਾ ਜੀਜੇ ਨਾਲ।
ਤੈਨੂੰ ਸੁਣਦਾ ਨੀ ਹੈਗਾ ਮੈਂ ਇੱਕ ਵਾਰੀ ਕਹਿ ਤਾ ਦੇਯਾ ਦੋ ਜਾਂ ਤਿੰਨ ਨੂੰ।
ਤੁਸੀਂ ਗੱਡੀ ਕੌਣ ਸੀ ਲੈਣੀ ਹੈਗੀ?
ਬਲੈਨੋ।
ਯੇਹ ਕੌਣ ਸੀ ਗੱਡੀ ਹੁੰਨੀ ਐ ਦੀਦੀ ਕਿੰਨੇ ਦੀ ਆਂਦੀ ਹੈਗੀ ਇਹ ਗੱਡ
ਪਾਣੇ ਅੱਠ, ਸਾਢੇ ਅੱਠ ਚ ਪੜੂਗੀ।
ਅੱਛਾ, ਹੋਰ ਫੇਰ ਤੋਂ ਵੱਡੀ ਪਾਰ ਟੀ ਦਾਣੇ ਦੇਣੀ ਤੈਨੂੰ, ਇੱਕ-ਦੋ ਲੱਖ ਦੀ।
ਬਸ ਫੇਰ ਇਤਨਾ ਇਤਨਾ ਅਸੀ ਤੈਨੂੰ ਇੱਕ-ਦੋ ਲੱਖ ਦੀ ਪਾਰਟੀ ਦਵਾਂ ਹੋਰ ਬੜੀ ਗੱਡੀ ਨੀ ਲੈ ਲਾ ਗੇ।
ਕੀ?
ਅਸੀਂ ਤੈਨੂੰ ਜੇ ਦੋ-ਤਿੰਨ ਲੱਖ ਦੀ ਪਾਰਟੀ ਦੇਣ ਲੱਗੇ ਤਾਂ ਅਸੀਂ ਕਾਰ ਦੇ ਪੈਸੇ ਚ ਮਿਲਾ ਕੇ ਹੋਰ ਵੱਡੀ ਗੱਡੀ ਨੀ ਲੈ ਲਾਗੇ।
ਹਾਂ ਆਹ ਵੀ ਗੱਲ ਤੁਸੀਂ ਸਹੀ ਕਹੀ।
ਬੋਲ ਹੁਣ ਕੀ ਹੋਇਆ?
ਕੀ ਹੋਇਆ?
ਹੈਲੋ।
ਹੈਲੋ, ‌ਹਾਂ ਵਜ ਵਾਜ ਨੀ ਆ ਰੀ। ਦੀਦੀ ਠੀਕ ਐ ਦੀਦੀ ਚਲੋ ਹੁਣੇ ਬਾਅਦ ਚ ਗੱਲ ਕਰਦੇ ਆ ਤੁਸੀਂ ਆਪਣੇ
ਠੀਕ ਐ ਮੈਂ ਕੰਮ ਕਰਲੂੰ ਭਾਂਡੇ ਨੀ ਸੂਟ ਸਿਲ ਸਿਣਾ ਮੈਂ ਤਾਂ।
ਚਲੋ ਸੀਲ ਲੋ ਜੋ ਤੁਸੀਂ ਕਰਨੈ।
ਠੀਕ ਐ, ਬਾਏ।